ਕੀ
ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਹੈ ਤੁਹਾਡੇ
ਬਸ ਵਧੀਆ ਤੁਸੀਂ ਦੱਸੋ।
ਮੇਰਾ ਵੀ ਵਧੀਆ ਤੁਸੀਂ ਕੀ ਕਰ ਰਏ ਸੀ।
ਬਸ ਇਸ ਤਰ੍ਹਾਂ ਹੀ ਰੋਟੀ ਪਾਣੀ ਦੀ ਤਿਆਰੀ
ਅੱਛਾ ਜੀ ਅੱਜ ਤਾਂ ਮੈਂ ਨਾ ਬੜੀ ਲੇਟ ਉੱਠੀ ਹਾਂ ਪਤਾ ਤੁਹਾਨੂੰ ਅੱਜ ਨਾ ਦਸ ਵਜੇ ਉੱਠੀ ਹਾਂ ਮੈਂ
ਅੱਛਾ ਉਦਾਂ ਤੇ ਛੇਤੀ ਉੱਠਣਾ ਚਾਹੀਦਾ ਹੈ ਓ ਵਧੀਆ ਆਦਤ ਹੈਗੀ ਆ।
ਹਾਂਜੀ ਪਰ ਕਦੀ-ਕਦੀ ਲੇਟ ਹੋ ਜਾਏਦਾ ਸੋਣ ਵੇਲੇ ਤੇ ਫੇਰ ਸਵੇਰੇ ਅੱਖ ਈ ਨੀ ਖੁੱਲਦੀ ਹੈ।
ਉਹ ਤੇ ਗੱਲ ਹੈ ਅੱਖ ਤੇ ਨਹੀਂ ਖੁਲਦੀ ਹੈ ਕੀ ਹੋਂਦਾ ਹੈ ਕਿ ਐਵੇਂ ਲੱਗਦਾ ਔਰ ਥੋੜਾ ਸੋ ਜਾਈਏ ਔਰ ਥੋੜਾ ਸੋ ਜਾਈਏ ਉਹ ਕਰਦੇ ਕਰਦੇ ਬਹੁਤ ਟਾਈਮ ਹੋ ਜਾਂਦਾ ਹੈ ਫੇਰ
ਸਹੀ ਗੱਲ ਆ ਵ ਉੱਦਾਂ ਤੇ ਸਾਡੇ ਵੱਡੇ ਮਤਲਬ ਮੇਰੀ ਦਾਦੀ ਸਭ ਏਹੀ ਕਹਿੰਦੇ ਨੇ। ਪਰ ਛੇਤੀ ਉੱਠੋਗੇ ਤੇ ਮਤਲਬ ਪੂਰਾ ਤੁਹਾਡਾ ਦਿਨ ਤੁਹਾਡਾ ਹੀ ਹੋਏਗਾ। ਆਰਾਮ ਨਾਲ ਤੁਸੀਂ ਦਿਨੇ ਸੋ ਵੀ ਸਕਦੇ ਹੋ। ਪਰ ਮੈਂ ਕਿਆ ਫੇਰ ਕੋਸ਼ਿਸ਼ ਕਰਦੀ ਹਾਂ ਮੈਂ ਰੋਜ਼ ਅਲਾ ਰਮ ਲਗਾਨੀ ਹਾਂ ਪਰ ਅ ਮੈਂ ਫਿਰ ਉਹੀ ਹੋਂਦਾ ਹੈ ਰਾਤੀ ਸੌਦੇ ਸੌਦੇ ਬਾਰਾਂ ਇੱਕ ਵੱਜ ਜਾਂਦੇ ਨੇ ਹੁਨ ਇਹ ਹੁੰਦਾ ਹੈ ਕਿ ਪੂਰੇ ਸਰੀਰ ਨੂੰ ਜਦ ਤੱਕ ਆਰਾਮ ਨਾ ਮਿਲੇ ਤਾਂ ਤੱਕ ਉੱਠਣ ਦਾ ਮਨ ਨਹੀਂ ਕਰਦਾ ਹੈ
ਹਾਂਜੀ ਇਹ ਗੱਲ ਤੇ ਤੁਸੀਂ ਸਹੀ ਕਹਿ ਰਹੇ ਹੋ ਕਿ ਸਰੀਰ ਚ ਹਲੇੇ ਵੀ ਨਾ ਐਵੇਂ ਥਕਾਨ ਲੱਗਦੀ ਹੈ ਐਵੇਂ ਲੱਗਦਾ ਹੈ ਕਿ ਹਲੇੇ ਵੀ ਨੀਂਦ ਨੀ ਪੂਰੀ ਹੋਈ ਲੇਕਿਨ ਪਤਾ ਸਵੇਰੇ ਛੇਤੀ ਉੱਠ ਕੇ ਅਗਰ ਅਸੀਂ ਐਕਸਰਸਾਈਜ਼ ਕਰਾਂਗੇ ਛੇਤੀ ਛੇਤੀ ਕੰਮ ਨਿਪਟਾ ਲਵਾਂਗੇ ਤੇ ਉਸ ਤੋਂ ਬਾਅਦ ਤੇ ਅਸੀਂ ਫਰੀ ਹੈਗੇ ਨੇ ਨਾ ਫਿਰ ਉਹ ਪੂਰਾ ਦਿਨ ਇਹੀ ਲੱਗੇ ਰਹੋ ਲੱਗੇ ਰਹੋ ਥੋੜੇ ਥੋੜੇ ਕੰਮ ਵਸਤੇ ਓਦਾਂ ਨੀ ਹੋਂ ਹੈ ਸਵੇਰੇ ਛੇਤੀ ਉਠ ਗੇ ਤੇ ਕੰਮ ਖਤਮ ਹੋ ਜਾਂਦੇ ਨੇ ਨਾ
ਹਾਂਜੀ ਜ ਫੇਰ ਜਦ ਪੜ੍ਹਾਈ ਕਰਨ ਜਾਂਦੇ ਸੀ ਸਕੂਲ ਤਾਂ ਵੀ ਤੇ ਉੱਠਦੇ ਈ ਸੀ ਤਾਂ ਇਹ ਹੁੰਦਾ ਸੀ ਕਿ ਜਾਣਾ ਹੈ ਤੇ ਫਿਰ ਉੱਠਣਾ ਪੈਂਦਾ ਸੀ ਹੁਣ ਜਦ ਇਗਜ਼ਾਮ ਆਉਂਦੇ ਸੀ ਤੇ ਸਵੇਰੇ ਚਾਰ ਵਜੇ ਉੱਠ ਕੇ ਪੜ੍ਹਦੇ ਸੀ ਤਾਂ ਮਤਲਬ ਤਾਂ ਚੀਜ਼ਾਂ ਯਾਦ ਹੋ ਜਾਂਦੀਆਂ ਸੀਗੀਆਂ ਔਰ ਦਿਮਾਗ ਵੀ ਫਰੀ ਰਹਿੰਦਾ ਸੀ।
ਸਹੀ ਗੱਲ ਹੈ ਦੇਖੋ ਅਗਰ ਤੁਸੀਂ ਕਿਤੇ ਕੰਮ ਤੇ ਵੀ ਲੱਗੋਗੇ ਤਾਂ ਉੱਥੇ ਵੀ ਤਾਂ ਤੁਸੀਂ ਨੂੰ ਉੱਠਣਾ ਪਏਗਾ ਨਾ ਛੇਤੀ
ਹਾਂਜੀ ਹਾਂਜੀ ਸਹੀ ਗੱਲ ਆ
ਕਰਨਾ ਹੀ ਪਏਗਾ
ਹਮ ਇੱਕ ਘਰ ਰਹਿ ਕੇ ਕੇ ਨਾ ਆਦਤ ਖਰਾਬ ਹੋ ਜਾਂਦੀ ਹੈ ਫੇਰ ਨਹੀਂ ਸਮਝ ਚ ਆਉਂਦਾ ਕਿ ਕਦ ਸੋਈਏ ਕਦ ਉੱਠੀਏ ਬਸ ਲੇਟੇ ਰਹੋ ਏਹੀ ਮਨ ਕਰਦੈ
ਹਾਂਜੀ
ਹਾਂਜੀ
ਐਕਚੁਲੀ ਕਿ ਮੌਸਮ ਵੀ ਇਹੋ ਜਿਆ ਹੋਇਆ ਹੈ ਔਰ ਕੁੱਛ ਇਸ ਤਰ੍ਹਾਂ ਹੀ ਕਿ ਆਪਾਂ ਵੀ ਰੂਟੀਨ ਤੇ ਤੇ ਲਾਗੂ ਨਹੀਂ ਹੋ ਰਹੇ ਨੇ ਨਾ ਕਿ ਰਾਤੀ ਛੇਤੀ ਸੋ ਜਾਏ ਤੇ ਬਰਾਬਰ ਅੱਠ ਘੰਟੇ ਬਾਅਦ ਬਰਾਬਰ ਨੀਂਦ ਖੁੱਲ ਹੀ ਜਾਂਦੀ ਹੈ।
ਸਹੀ ਗੱਲ ਹੈ ਉਹੀ ਤੇ ਕਦੀ ਕਦੀ ਫੇਰ ਆਪਣੀ ਬੋਡੀ ਦਿਨ ਨੂੰ ਹੋਰ ਦਸ ਘੰਟੇ ਸੌਣ ਦੀ ਆਦਤ ਪਾਲੋ ਗੇ ਤੇ ਫੇਰ ਉਹ ਪਈ ਜਾਏਗੀ ਹਾਂਜੀ ਹੁਣ ਐ ਜ਼ਰੂਰੀ ਹੈ ਪਰ ਸਵੇਰੇ ਉੱਠਣਾ ਇਸ ਲਈ ਜ਼ਰੂਰੀ ਹੈ ਕਿ ਤੁਹਾਡੇ ਉਹਦੀ ਆਦਤ ਅੱਛੀ ਹੋ ਜਾਂਦੀ ਹੈ ਉਹਦੇ ਨਾਲ ਤੁਹਾਡੀ ਹੁਣ ਕਦੀ ਤੁਹਾਨੂੰ ਛੇਤੀ ਉੱਠਣਾ ਪਏ ਤੁਸੀਂ ਨਾ ਉੱਠ ਪਾਓ ਫੇਰ ਇਹ ਤੁਸੀ ਤੇ ਫੇਰ ਤੁਹਾਡਾ ਸਾਰਾ ਕੰਮ ਖ਼ਰਾਬ ਹੋ ਜਾਂਦਾ ਹੈ
ਇਹ ਤੇ ਗੱਲ ਤੁਹਾਡੀ ਬਿਲਕੁਲ ਸਹੀ ਹੈਗੀ ਐਂ ਕੀ ਏਹੀ ਸਭ ਹੈ ਆਪਾਂ ਨੂੰ ਆਦਤ ਅਗਰ ਛੇਤੀ ਪਾਵਾਂਗੇ ਸਵੇਰੇ ਉੱਠਣ ਲਈ ਤੇ ਦੇਖੋ ਸਾਰੇ ਕੰਮ ਫਟਾਫਟ ਹੋ ਜਾਂਦੇ ਕੋਈ ਵੀ ਕੰਮ ਤੁਸੀਂ ਦਾ ਪੈਂਡਿੰਗ ਨੀ ਰਹੇਗਾ ਬਹੁਤ ਦੇਰ ਤਕ
ਤੱਕ ਜਾ ਰਹੇ ਦੇਖੋ ਤੁਸੀਂ ਆਪਣਾ ਪੜ੍ਹਾਈ ਦਾ ਕੰਮ ਵੀ ਕਰ ਸਕਦੇ ਹੋ
ਹਮ
ਤੇ ਸਾਰੇ ਕੰਮ ਹੋ ਸਕਦੇ ਦੇਖੋ ਤੁਹਾਡੀ ਮੰਮੀ ਦੀ ਵੀ ਹੈਲਪ ਤੁਸੀਂ ਕਰਾ ਸਕਦੇ ਹੋ
ਹਾਂਜੀ ਹੋਰ ਟਾਈਮ ਨਾਲ ਨੀਂਦ ਵੀ ਆ ਜਾਂਦੀ ਅਗਰ ਪੂਰਾ ਦਿਨ ਤੁਸੀਂ ਆਰਾਮ ਕੰਮ ਕੀਤਾ ਦਸ ਬਾਂ ਬਾਰਾਂ ਘੰਟੇ ਉਸ ਤੋਂ ਬਾਅਦ ਤੁਹਾਡਾ ਸ਼ਰੀਰ ਆਪ ਹੀ ਥੱਕ ਜਾਏਗਾ ਤੁਹਾਡਾ ਮਨ ਕਰੇਗਾ ਸੋ ਜਾਓ ਤੁਹਾਡਾ ਮਨ ਹੀ ਨਹੀਂ ਕਰੇਗਾ ਫੋਨ ਚਲਾ ਲਓ ਬੈਠ ਕਠੇ ਰ‌ਓ। ਏਧਰ ਓਧਰ ਗੱਲ ਕਰ ਲੋ ਹਨਾ।
ਹਾਂਜੀ।
ਹਾਂਜੀ। ਬ ਸਵੇਰੇ ਉਠਦੀ- ਹਾਂ ਸਵੇਰੇ ਐ ਕਈਦਾ
ਫਰੈਸ਼ ਏਅਰ ਵੀ ਲੈਣੀ ਬੋਤ ਜ਼ਰੂਰੀ ਐ। ਜੇੜੀ ਕੀ ਦੁਪੈਰ ਹੋ ਜਾਂਦੀ ਐ। ਹੈ ਕੇ ਨੀ ਨਾਲੇ ਪਾਠ- ਪੂਜਾ ਕਰਨੀ, ਗੁਰੂ ਨਾਲ ਜੁੜਨਾ, ਏ ਵੀ ਹੋ ਜਾਂਦਾ ਐ ਫਟਾਫਟ।
ਹਾਂਜੀ ਸ‌ਈ ਗੱਲ ਆ-ਸਈ ਗੱਲ ਆ।
ਉੱਠੋਗੇ ਤੇ ਅਗਰ ਨਈ ਉੱਠੋਗੇ ਤੇ ਫੇਰ ਓ ਸਭ ਬੀ ਰੈ ਈ ਜਾਂਦੇ ਨੇ ਕੰਮ।
ਹਾਂ ਲੇਟ- ਲੇਟ ਉੱਠਣ ਨਾਲ ਫੇਰ ਆਪਣਾ ਏ ਹੁੰਦਾ, ਨਾਓ -ਫੇਰ ਲੇਟ ਨਾਓ, ਲੇਟ ਰੋਟੀ ਖਾਓ। ਸਾਰਾ ਕੰਮ ਲੇਟ।
ਹਾਂਜੀ ਏ ਗੱਲ ਤਾਂ ਹੈ।
ਹੂੰ ਫੇਰ ਕਿਤੇ ਜਾਣਾ ਹੋਵੇ ਤੇ ਫੇ- ਤਾਨੂੰ ਉਥੇ ਏਹੀ ਹੁੰਦਾ ਸਾਰੇ ਕੰਮ ਛੱਡ ਕੇ ਫਿਰ ਓਥੇ ਜਾਓ।
ਹਾਂਜੀ ਓ ਤੇ ਗਲ ਹੈਈ ਹੈ ਇਸ ਵਸਤੇ- ਬੰਦੇ ਨੂੰ ਨਾ ਸਵੇਰੇ ਛੇਤੀ ਉਠ ਕੇ ਨਾ ਘੱਟ ਤੋਂ ਘੱਟ ਸਾਰੇ ਕੰਮ ਖਤਮ ਹੋ ਜਾਂਦੇ ਨੇ ਟਾਈਮ ਟੂ ਟਾਈਮ। ਓਨਾ ਲਈ ਇੱਕ ਅੱਛਾ ਵੀ ਰੂਟੀਨ ਐ। ਵੇਖੋ ਤੁਸੀਂ ਸਵੇਰੇ ਉੱਠੋ ਬਾਬਾ ਜੀ ਦਾ ਨਾਂ ਲਓ। ਫੇਰ ਆਪਣੇ ਦਿਨ ਦੀ ਸ਼ੁਰੂਆਤ ਕਰੋ ਦੇਖੋ ਫਟਾਫਟ ਕੰਮ ਹੁੰਦੇ। ਹਰ ਚੀਜ਼ ਤੁਸੀਂ ਦੀ ਫਟਾਫਟ ਹੋ ਜਾਏਗੀ। ਹਰ ਚੀਜ਼ ਤੁਸੀਂ -ਹਰ ਚੀਜ਼- ਸਕਸੈਸ ਪਾ ਸਕਦੇ ਓ। ਅਗਰ ਇੱਕ ਰੂਟੀਨ ਹੋਏਗਾ ਤਾਂ। ਹਾਂਜੀ ਆਲਸ ਦੂਰ ਹੋ- ਜਾਏਗਾ ਨਾਲੇ ਫਿਰ ਟੈਨਸ਼ਨ ਵੀ ਨੀ।
ਸਈ ਗੱਲ ਐ।
ਉੱਠੇ ਕੰਮ ਹੋ ਗਿਆ। ਦੁਪੈਰੇ ਪਲੇ ਈ ਥੋੜੀ ਦੇਰ ਬਾਅਦ ਸੋ ਜਾਏ ਦ- ਦੁਪੈਰ ਨੂੰ ਥੋੜਾ ਜਿਆ ਰੋਟੀ ਪਾਣੀ ਖਾ ਕੇ। ਤਦ ਰੈਸਟ ਕਰ ਲਈ। ਲੇਕਿਨ ਸਵੇਰੇ ਛੇਤੀ ਉੱਠਣਾ, ਔਰ ਐਕਸਰਸਾਈਜ਼ ਕਰਨਾ, ਬਾਬਾ ਜੀ ਦਾ ਨਾਂ ਲੈਣਾ। ਏ ਬੋ ਜ਼ਰੂਰੀ ਆ।
ਹਾਂਜੀ ਥੋੜ੍ਹਾ ਆਪਣਾ ਛੱਤ ਤੇ ਚਲੇ ਗਏ। ਓਥੇ ਘੁੰਮ ਲਿਆ ਤੇ ਪਕਸ਼ੀ ਹੁੰਦ- ਦੇ ਨੇ। ਪੇੜ ਪੌਦੇ ਦੇਖ ਕੇ ਮਨ ਅੱਛਾ ਹੋ ਜਾਂਦਾ ਐ। ਸੋਹਣਾ ਲੱਗਦਾ ਹੈ ਹਾਂਜੀ।
ਏਹੀ ਗੱਲ ਐ।
ਹਾਂਜੀ ਫੇਰ ਹੋਰ ਵੀ ਲੋਕੀ ਕਰ ਰ‌ਏ ਹੁੰਦੇ ਨੇ ਆਪਣਾ ਐਕਸਰਸਾਈਜ਼। ਤੇ ਆਪਾਂ ਬਾਰ ਵੀ ਜਾ ਸਕਦੇ ਆਂ। ਗਰੁੱਪ ਦੇ ਨਾਲ ਵੀ ਜਾ ਸਕਦੇ ਆਂ। ਆਪਣਾ ਦੋ ਤਿੰਨ ਫਰੈਂਡ ਲੈ ਲੋ। ਕੱਠੇ ਕਰ ਲੋ ਅਗਰ ਕੱਲੇ ਨਈ ਕਰਨਾ ਐਕਸਰਸਾਈਜ਼। ਹਨਾ ਵੋਕ ਕਰ ਆਓ ਜਾ ਕੇ। ਸਵੇਰੇ-ਸਵੇਰੇ ਆਪਣਾ ਤਿੰਨ ਚਾਰ ਰਾਊਂਡ ਮਾਰਓ ਪਾਰਕ 'ਤੇ।
ਹੋ ਏਹੀ ਗੱਲ ਐ। ਕੀ ਸਵੇਰੇ ਉੱਠਣ ਨਾਲ ਅੱਛਾ ਹੈ ਕੀ ਚਲੋ- ਓ ਕੈਂਦੇ ਨੇ ਨਾ ਕੀ ਇੱਕ ਮੈਡੀਟੇਸ਼ਨ ਹੋ ਜਾਂਦਾ। ਮੇਰਾ ਤਾਂ ਐ ਕੈਣਾ ਕੀ ਚਲੋ ਵਾਹਿਗੁਰੂ ਜੀ ਦਾ ਜਾਪ ਈ ਸਾਡੇ ਲਈ ਤਾਂ ਮੈਡੀਟੇਸ਼ਨ ਹੈਗਾ। ਓ ਕਰ ਲਿਆ ਨਾ ਤੇ ਫਿਰ ਦਿਨ ਦੀ ਸ਼ੁਰੂਆਤ ਦੇਖੋ ਕਿੰਨੀ ਅਛ- ਹੁੰਦੀ ਐ। ਹ ਸਭ ਅੱਛਾ-ਅੱਛਾ ਲੱਗੇਗਾ ਇੱਕਦਮ। ਪੋਜ਼ਟਿਵ ਵੈਓਗੇ ਤੁਸੀਂ। ਜੇ ਸਵੇਰੇ ਛੇਤੀ ਉੱਠੋਗੇ ਤੇ।
ਔਰ ਮੰਨ ਲਓ ਅਗਰ ਸਰੀਰ 'ਚ ਵੀ ਕੋਈ ਵੀ ਅਗਰ ਥੋੜ੍ਹ ਜਿਈ ਵੀ ਥਕਾਨ ਵਗੈਰਾ ਐ ਬਟ ਅਗਰ ਤੁਸੀਂ- ਥੋੜ੍ਹਾ ਜਿਹਾ ਉਠ ਜਾਓ। ਜਰੂਰੀ ਨੀ ਤੁਸੀਂ ਨਾਓ ਸਵੇਰੇ-ਸਵੇਰੇ। ਅਗਰ ਤੁਸੀਂ ਪੇਲਾਂ ਐਕਸਰਸਾਈਜ਼ ਕਰ ਲਓ। ਬਾਅਦ' ਚ ਨਾ ਲਓ। ਬਟ ਤੁਆਡੇ ਨਾਲ ਏ ਹੋਏਗਾ ਨਾ ਕਿ ਤੁਆਡੀ ਬੋਡੀ ਧੀਰੇ ਧੀਰੇ ਧੀਰੇ ਧੀਰੇ ਪੂਰੀ ਰੂਟੀਨ 'ਚ ਆ ਜਾਏਗੀ। ਫਿਟ
ਹਾਂਜੀ, ਹੁਣ ਤੁਸੀਂ ਦੇਖਦੇ ਓ ਕੀ ਕਈ ਤੇ ਬੰਦੇ ਹੁੰਦੇ ਨੇ ਕੀ- ਜੇੜੇ ਸਵੇਰੇ ਛੇਤੀ ਨੀ ਉੱਠ ਪਾਂਦੇ ਤੇ ਓ ਨਾਸ਼ਤਾ ਵੀ ਦੁਪੈਰੇ ਕਰਦੇ ਨੇ। ਹੈ ਕੇ ਨੀ। ਅਗਰ ਇੱਕ ਰੂਟੀਨ ਫੋਲੋ- ਕਰਨਾ ਹੈ ਤੇ ਸਵੇਰੇ ਛੇਤੀ ਉੱਠੋ ਐਕਸਰਸਾਈਜ਼ ਕੀਤੀ ਨਾਅ -ਧੋ ਲਿਆ। ਫਿਰ ਆਪਣਾ ਟਾਈਮ ਟੂ ਟਾਈਮ ਨਾਸ਼ਤਾ ਕੀਤਾ
ਹਾਂਜੀ ਉਹ ਸਰੀਰ ਨੂੰ ਲੱਗ ਜਾਂਦਾ ਹੈ, ਸਰੀਰ ਫਿਰ ਕਮਜ਼ੋਰ ਹੋ ਜਾਂਦਾ ਧੀਰੇ ਧੀਰੇ ਤੁਸੀਂ ਨਾਸ਼ਤਾ ਹੀ ਦੁਪਹਿਰੇ ਕਰੋਗੇ ਯਾਰ ਨਾਸ਼ਤਾ ਕਰੋਗੇ ਹੀ ਨੀ ਤੇ ਸਿੱਧਾ ਰੋਟੀ ਖਾਓਗੇ
ਅੱਜ ਕੱਲ ਤੇ ਦੁਨੀਆਂ ਇਹੀ ਜ਼ਿਆਦਾ ਕਰਦੀ ਹੈ ਕਿ ਨਾਸ਼ਤਾ ਕਰਦੀ ਹੀ ਨਹੀਂ ਹੈ ਔਰ ਸਿੱਧਾ ਦੁਪਹਿਰ ਦੀ ਹੀ ਰੋਟੀ ਖਾ ਲੈਂਨੀ ਆ
ਹਾਂਜੀ ਸਹੀ ਗੱਲ ਆ ਸਹੀ ਐਵੇਂ ਹੋਣਾ ਨੀ ਚਾਹੀਦਾ ਵੀ ਕਿ ਪਹਿਲਾਂ ਵੀ ਲੋਕੀ ਕਹਿੰਦੇ ਸੀ ਤਿੰਨ ਟਾਈਮ ਰੋਟੀ ਤੇ ਖਾਣੀ ਹੀ ਖਾਣੀ ਹੈ, ਅਗਰ ਕਿਉਂਕਿ ਤਿੰਨ ਟਾਈਮ ਖਾਓਗੇ ਤੇ ਸ਼ਰੀਰ ਇੱਕਦਮ ਹੀ ਹੈਲਦੀ ਰਹੇਗਾ ਪਰ ਤੁਹਾਨੂੰ ਕੋਈ ਵੀ ਥਕਾਨ ਨਹੀਂ ਹੋਏਗੀ ਕਮਜ਼ੋਰੀ ਨਹੀਂ ਹੋਏਗੀ ਜਿਵੇਂ ਹੁਣ ਕ ਬੱਚਿਆਂ ਨੂੰ ਕਮਜ਼ੋਰੀ ਆਉਣ ਲੱਗ ਜਾਂਦੀ, ਚੱਕਰ ਆਉਣ ਲੱਗ ਜਾਂਦੇ ਨੇ ਕਿ ਰੋਟੀ ਨਹੀਂ ਖਾਧੀ ਤੇਰੇ ਚੱਕ ਕਲਰ ਲਗ ਜਾਂਉਦੇ ਨੇ
ਹਾਂਜੀ ਇਹੀ ਗੱਲ ਹੈ ਨਾਸ਼ਤੇ ਤਾਂ ਤੇ ਏ ਚਾਹੀਦਾ ਹੀ ਹੈ, ਦੇਖੋ ਕੁਛ ਵੀ ਕਰੋ ਨਾਸ਼ਤਾ ਪਾਣੀ ਤਾਂ ਚਾਹੀਦਾ ਹੀ ਹੈ, ਔਰ ਸਵੇਰੇ ਛੇਤੀ ਉੱਠਣਾ ਵੀ ਬਹੁਤ ਅੱਛੀ ਗੱਲ ਹੈ ਕਿ ਸਭ ਦਾ ਰੂਟੀਨ ਸੈੱਟ ਹੋ ਜਾਏਗਾ ਪੂਰਾ ਪਰਿਵਾਰ ਨਾਲ ਉੱਠੇਗਾ ਸਭੀ ਹੈਲਦੀ ਰਹੇਗੇ, ਹੈ ਕੀ ਨਹੀਂ ਟਾਈਮ ਸ ਸੌ ਟਾਈਮ ਸਿਰ ਉਠੋ, ਹੈਲਦੀ ਰਹਿਦਾ ਹੈ ਬੰਦਾ ਫਟ ਫਿਟ ਵੀ ਰਹਿੰਦਾ ਮੈਂਟਲੀ ਵੀ ਪੀਸ ਰਹਿੰਦਾ ਇਹ ਗੱਲ ਹੈਗੀ ਆ
ਅੱਛਾ ਅੱਛਾ ਹਾਂਜੀ ਸਹੀ ਗੱਲ ਆ ਸਹੀ ਗੱਲ ਹੈ ਉੱਠਣਾ ਮਤਲਬ ਚਾਹੀਦਾ ਅਗਰ ਦੇਖੋ ਜੋ ਨਹੀਂ ਉੱਠ ਰਿਹਾ ਹੈ ਉਹਨੂੰ ਵੀ ਆਪਾਂ ਅਗਰ ਥੋੜਾ ਸਮਝਾਵਾਂਗੇ ਅਗਰ ਜਿਵੇਂ ਮੰਨ ਲਓ ਮੇਰਾ ਕੋਈ ਫਰੈਂਡ ਹੈ ਹੁਣ ਮੈਂ ਅਗਰ ਉਹ ਨਹੀਂ ਉੱਠਦਾ, ਬਟ ਅਗਰ ਮੈਂ ਉਠਦੀ ਤਾਂ ਮੈਂ ਉਹਨੂੰ ਫੋਨ ਕਰ ਸਕ ਸਕਦੀ ਹਾਂ, ਤੇ ਆਪਾਂ ਚਲੋ ਚਲੀਏ ਘੁੰਮ ਕੇ ਆਈਏ ਪਾਰਕ ਚ ਹਨਾ ਤੇ ਇਸ ਕਰਕੇ ਉਹ ਔਦਾ ਵੀ ਸ਼ਡਿਊਲ ਬਣ ਜਾਏਗਾ, ਅਤੇ ਇਸ ਲਈ ਸਾਨੂੰ ਇੱਕ ਦੂਜੇ ਦੀ ਵੀ ਹੈਲਪ ਕਰਨੀ ਚਾਹੀਦੀ ਹੈ
ਹਾਂਜੀ ਨਹੀਂ ਨਹੀਂ
ਹਾਂ
ਗਲ ਤਾਂ ਤੁਹਾਡੀ ਬਿਲਕੁਲ ਸਹੀ ਹੈਗੀ ਮੈਂ ਵੀ ਮੇਰੀ ਇੱਕ ਫਰੈਂਡ ਹੈਗੀ ਉਹਨੂੰ ਬੋਲਿਆ ਸੀ ਕਿ ਅਗਰ ਮੇਰੇ ਨਾਲ ਤੂੰ ਵੀ ਚਲੇਗੀ ਤੇ ਮੇਰਾ ਵੀ ਇੱਕ ਰੂਟੀਨ ਬਣ ਜਾਏਗਾ ਤੇ ਨਾਲ ਹੀ ਦੋਨੋ ਵੀ ਚੱਲ ਪਏ ਗਏ ਤੇ ਜਾ ਸਕਦੇ ਨੇ ਕਿਉਂਕਿ ਇਕੱਲਾ ਬੰਦਾ ਨਾ ਸੋਚਦਾ ਹੈ ਕਿ ਜਾਵਾਂ ਨਹੀਂ
ਹਾਂ ਅੱਛਾ, ਹਾਂਜੀ ਸਹੀ ਗੱਲ ਆ, ਹੋਰ ਕਦੀ ਮਨ ਨਹੀਂ ਕੀਤਾ ਤਾਂ ਸੋ ਗਏ ਹੁਣ ਕਿਸੇ ਹੋਰ ਦੇ ਉਹਦੇ ਨਾਲ ਹੁੰਦਾ ਹੈ ਕਿ ਚਲੋ ਓਨੇ ਜਾਣਾ ਹੈ ਤੇ ਉੱਠਣਾ ਹੀ ਪਏਗਾ
ਹਾਂਜੀ
ਅਤੇ ਇਸ ਲਈ ਆਪਾਂ ਉੱਠ ਜਾਂਦੇ ਹਾਂ ਫਿਰ
ਇਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈਗੀ ਹੈ
ਹਾਂਜੀ
ਨਾਲੇ ਕਿ ਇਸ ਤਰ੍ਹਾਂ ਈ ਜਾਣਾ ਹੀ ਚਾਹੀਦਾ ਏ ਤੇ ਰੂਟੀਨ ਇੱਕ ਰੇਂਦਾ ਏ। ਉਹ ਨਾਲੇ ਸੇਬ ਹੈਲਦੀ ਖਾਓ। ਸਵੇਰੇ ਉਠੋ ਹੈਲਦੀ ਖਾਓ, ਸਲਾਦ ਵਗੈਰਾ ਖਾਓ। ਜਾਂ ਕੁਛ ਪ੍ਰੋਟੀਨ ਵਾਲਾ ਖਾਓ ਔਰ ਹੈਥ ਹੋ ਜਾਂਦੇ। ਅਗਰ ਸਵੇਰੇ ਉੱਠ ਕੇ ਇੱਕ ਅੱਛਾ ਹੈ ਕਿ ਮਾਇੰਡ ਫੈਸ਼ ਹਰ ਚੀਜ਼ ਜਲਦੀ-ਜਲਦੀ ਔਰ ਮਾਇੰਡ ਇਕਦਮ ਐਕਟਿਵ ਹੋ ਜਾਂਦਾ ਏ। ਕੰਮ ਕਰਨ ਨੂੰ
ਗੱਲ ਹਾਂਜੀ ਨਾਲ-ਨਾਲ ਆਪਾਂ ਬੱਚਿਆਂ ਨੂੰ ਵੀ ਜੋੜ ਸਕਦੇ ਹਾਂ ਜਿਵੇਂ ਹੈਨਾ। ਬੱਚਿਆਂ ਨਾ ਚਲੋ ਇੱਕ ਦਿਨ ਉਠਾ ਦਿੱਤਾ ਓਹ ਏਕ ਦਿਨ ਗੁੱਸਾ ਕਰਨਗੇ, ਦੂਜੇ ਦਿਨ ਕਹਿਣਗੇ ਚਲੋ ਉੱਠਣਾ ਉਸ ਏ ਹੁਣ ਮੰਮਾ ਉੱਡਦੇ ਨੇ ਤੇ ਹੈਨਾ। ਉੱਠ ਜਾਣਗੇ ਉਹ ਵੀ ਤੇਰੇ-ਤੇਰੇ ਉਹਨਾਂ ਨੂੰ ਕਹੋ ਚਲੋ ਪਾਰਕ ਚਲੀਏ। ਤੁਸੀਂ ਓਥੇ ਚਲੋ ਝੂਲੇ, ਝੂਲ ਲੈਣਾ। ਖੇਡ ਲੈਣਾ ਹੈਨਾ, ਦੋ-ਤਿੰਨ ਬੱਚੇ ਬੱਚੇ ਹੋ ਗਏ ਤੇ ਐਵੇ ਉਹਨਾਂ ਦਾ ਵੀ ਸ਼ਡਿਊਲ ਬਣ ਜਾਏਗਾ। ਹੁਣ ਚਲੋ ਰੋਜ਼ ਨੀ ਉਹਨਾਂ ਨੇ ਰੋਜ਼ ਸਕੂਲ ਜਾਣਾ ਤੇ ਸੰਡੇ ਵਾਲੇ ਦਿਨ ਹੋ ਗਿਆ। ਹੈਨਾ ਓਨਾਂ ਨੂੰ ਨਾਲ ਲੈ ਗਏ ਤੇ ਓਨਾਂ ਦਾ ਮਾਇੰਡ ਫਰੈਸ਼ ਵੀ ਹੋ ਜਾਂਦਾ ਤੇ ਓਨਾਂ ਦੀ
ਏਹ ਗੱਲ ਤੇ ਸਹੀ ਏ ਕਿਉਂਕਿ ਬੱਚਿਆਂ ਦਾ ਮਾਇੰਡ ਵੀ ਫਰੈਸ਼ ਹੁੰਦਾ ਨੀ ਦੇਖੋ ਡੇਲੀ ਹੋਈ ਪੜ੍ਹਾਈ, ਡੇਲੀ ਹੋਈ ਰੂਟੀਨ। ਤੇ ਓਹ ਏਕ ਅੱਛਾ ਏ ਕਿ ਸਵੇਰੇ ਉੱਠੇ ਇਹ ਬਹਾਨੇ ਨਾਲ ਕਿ ਹਾਂ ਬਈ ਤੁਸ ਨੂੰ ਗਾਰਡਨ ਲੈ ਗਏ। ਤੇ ਬੱਚੇ ਉੱਠ ਜਾਂਦੇ ਛੇਤੀ ਔਰ ਉੱਠ ਕੇ ਫੇਰ ਚਲੋ। ਸਾਡੇ ਨਾਲ ਹੀ ਐਕਸਰਸਜ਼ ਏਹ ਸਭ ਕਰ ਲੈਂਦੇ ਨੇ ਬੱਚੇ।
ਹਾਂਜੀ ਓਨਾਂ ਨੂੰ ਤੇ ਖੇਡ ਭੱਜਣਾ ਈ ਏ ਓਨਾਂ ਨੇ ਚਲ ਭੱਜਣਾ ਹੀ ਭੱਜਣ ਨਾਲ ਓਨਾਂ ਦਾ ਓਨਾਂ ਦੀ ਫਿਟਨੈਸ ਵੱਧੇਗੀ ਓਨਾਂ ਦਾ ਹਾਰਟ ਰੇਟ। ਸਹੀ ਹੋਏਗਾ ਓਨਾਂ ਦਾ ਹੈਨਾ। ਸਾਰੀ ਚੀਜ਼ਾਂ ਉਹਨਾਂ ਦੀਆਂ ਸਹੀ ਹੋ ਜਾਣਗੀਆਂ ਸਭ ਤੋਂ ਇੰਪੋਰਟੈਂਟ ਦੇ ਬੱਚੇ ਬੱਚੇਆਂ ਦੀ ਹਾਈਟ ਅੱਜ-ਕੱਲ੍ਹ ਕਿੰਨੀ ਛੋਟੀ ਹੋ ਰਹੀ ਮਤਲਬ ਵਧ ਉਹਨਾਂ ਦੀ ਹਾਈਟ ਹੀ ਨੀ ਵਧ ਰਹੀ ਹੈ। ਕਿਉਂਕਿ ਬੱਚੇ ਘਰੋਂ ਬਾਹਰ ਈ ਨਈ ਨਿਕਲਦੇ ਨੇ ਕੋਈ ਐਕਸਰਸਾਈਜ਼ ਨਈ, ਕੋਈ ਖੇਡਣਾ ਨਈ। ਪੈਲੇ ਬੱਚੇਆ ਨਾਲ ਖੇਡਦੇ ਸੀ। ਉਛਲ ਕੂਦ ਕਰਦੇ ਸੀ। ਤੇ ਓਨਾਂ ਦੀ ਓਨਾਂ ਦੀ ਹਾਈਟ ਵਧ ਦੀ ਸੀ। ਓਨਾਂ ਦਾ ਵੇਟ ਵੱਧਦਾ ਸੀ, ਓਨਾਂ ਦਾ ਮੈਂਟਲ ਸਟੇਟ ਸਹੀ ਰੇਂਦੀ ਸੀ।
ਅਸੀਂ ਤੇ ਜਦ ਛੋਟੇ ਹੁੰਦੇ ਸੀ ਨਾ। ਤੇ ਅਸੀਂ ਤੇ ਸਾਡੇ ਚਾਚਾ ਜੀ ਆਂਦੇ ਸੀ ਦੁਬਈ ਦੇ। ਦੁਬਈ ਵਾਲੇ। ਉਹ ਜਦ ਵੀ ਦੁਬਈ ਤੋਂ ਆਂਦੇ ਸੀ ਨਾ ਤੇ ਫਿਰ ਅਸੀਂ ਉਹ ਨਾਲ ਗਰਾਉਂਡ ਤੇ ਜਾਣਾ ਐਕਸਰਸਾਈਜ਼। ਕਰਨੀ ਫੇਰ ਉਹ ਸਭ ਕਰਕੇ ਐਕਸਰ ਸਹੀ ਸਭ ਕਰਕੇ ਫੇਰ ਅਸੀਂ ਨਾ ਤੋ ਕੇ ਘਰੇ ਜਾ ਕੇ ਨਾ ਧੋ ਕੇ ਫੇਰ ਅਸੀਂ ਗੁਰਦੁਆਰੇ ਜਾਣਾ। ਤੇ ਅਸੀਂ ਛੇ ਵਜੇ ਦੇ ਉੱਠ ਕੇ ਅਸੀਂ ਏਹੀ ਕੰਮ ਕਰਨਾ।
ਹਾਂਜੀ ਹੁਣ ਅੱਜ-ਕੱਲ੍ਹ ਦੇ ਵਿੱਚੇ ਤੇ ਜਿਵੇਂ ਗੁਰਦੁਆਰੇ ਜਾਂਦੇ ਹੀ ਨੀ ਨੇ। ਹੁਣ ਕਹੋ ਹੋ ਗਿਆ ਸੰਡੇ-ਸੰਡੇ ਕਹੋ ਬਟ। ਓਨਾਂ ਨੂੰ ਏਹ ਵੀ ਹੈਬਿਟ ਹੋਣੀ ਚਾਹੀਦੀ ਐ ਕਿ ਸਾਨੂੰ ਉੱਠ ਕੇ ਰੋਜ਼ ਨਹਾ ਕੇ ਮੱਥਾ ਟੇਕ ਕੇ ਹੀ ਸਕੂਲ ਜਾਣਾ ਚਾਹੀਦਾ।
ਹਾਂਜੀ।
ਹਾਂਜੀ, ਏਹ ਸਾਰੀ ਇੰਪੋਰਟੈਂਟ ਹੈਬਿਟਸ ਹੁੰਦੀਆਂ ਨੇ।
ਉਹ ਤੇ ਫੋਲੋ ਕਰਨੀ ਹੀ ਚਾਹੀਦੀ ਏ, ਮੈਨੂੰ ਲੱਗਦਾ ਐ।
ਹਾਂਜੀ ਚਲੋ ਠੀਕ ਐ ਭੈਣ ਜੀ।
ਚਲੋ, ਸਤਿ ਸ੍ਰੀ ਅਕਾਲ ਫਿਰ ਗੱਲ ਕਰਾਂਗੇ ਵਧੀਆ ਲੱਗਿਆ ਤੁਆਡੇ ਨਾਲ ਗੱਲ ਕਰ ਕੇ।
ਹਾਂਜੀ ਮੈਨੂੰ ਵੀ ਠੀਕ ਆ।
ਓਕੇ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕੀ।